ਸਤਿ ਸ੍ਰੀ ਅਕਾਲ ਜੀ
ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ ਚਾਲ ਨੇ
ਬਸ ਵਧੀਆ ਜੀ, ਤੁਸੀਂ ਸੁਣਾਓ ਠੀਕ ਹੋ?
ਹਾਂਜੀ ਹਾਂਜੀ, ਠੀਕ ਠਾਕ, ਵਧੀਆ ਜੀ
ਹੋਰ ਕੀ ਕਰਦੇ ਸੀਗੇ?
ਕੁੱਝ ਨੀ ਆ ਬਸ ਨਾ ਰੋਟੀ ਵਗੈਰਾ ਖਾ ਕੇ ਤੇ ਹੁਣੇ ਫਰੀ ਹੋਏ ਸੀ
ਠੀਕ ਹੈ, ਤੇ ਫੇਰ ਕੁਛ ਹੈਲਦੀ ਹੈਲਦੀ ਬਨਾਇਆ ਕਿ ਓਇਲੀ ਓਇਲੀ
ਹਾਂਜੀ, ਅੱਜ ਮੈਂ ਪਰੌਂਠਾ ਹੀ ਬਣਾਇਆ ਜੀ ਅਚਾਰ ਦੇ ਨਾਲ
ਠੀਕ ਹੈ ਮੇਰੀ ਬੇਟੀ ਤਾਂ ਮੰਗ ਰਹੀ ਸੀ, ਪੂੜੀਆਂ, ਆਲੂ ਪੂੜੀਆਂ
ਅੱਛਾ ਜੀ
ਹਾ, ਉਹੀ ਬੱਚਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੰਕ ਫੂਡ ਵੱਲ ਜ਼ਿਆਦਾ ਯਾ ਓਇਲੀ ਫਰਾਈਡ ਚੀਜ਼ਾਂ ਵਲ ਜ਼ਿਆਦਾ ਧਿਆਨ ਦਿ
ਜ਼ਿਆਦਾ ਧਆਨ, ਹਾਂਜੀ ਹਾਂਜੀ
ਤਾਂ ਉਹ ਚੀਜ਼ ਹੋ ਜਾਂਦੀ ਹੈ, ਤੁਸੀਂ ਕੀ ਪਰੇਫ ਫਰ ਕਰਦੇ ਹੋ, ਤੁਸੀਂ ਜ਼ਿਆਦਾ ਧਿਆਨ ਮਤਲਬ
ਮੇਰੇ ਖਿਆਲ ਨਾਲ ਤੇ ਮਤਲਬ ਜੇਹੜੇ ਹੈਲਦੀ ਫੂਡ ਉਹੀ ਖਾਣੇ ਚਾਹੀਦੇ ਆਪਾਂ ਨੂੰ
ਹਮ
ਜਿਹੜੇ ਆ ਜਿਆਦਾ ਓਇਲੀ ਵਗੈਰਾ ਨਹੀਂ ਖਾਣੇ ਚਾਹੀਦੇ ਇਹਦੇ ਨਾਲ ਸਰੀਰ ਨੂੰ ਜਿਹੜਾ ਨਾ ਮਤਲਬ ਨੁਕਸਾਨ ਹੀ ਪਹੁੰਚਦੇ, ਹੇਨਾ
ਹਾਂਜੀ, ਛੋਟੇ ਛੋਟੇ ਬੱਚਿਆਂ ਨੂੰ ਵੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਜਿਆਦਾ ਰਿਫਾਇਡ ਵਗੈਰਾ ਯੂਜ ਕਰਨ ਨਾਲ ਤਾਂ, ਉਹ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਸਾਨੂੰ ਵੱਡਿਆਂ ਨੂੰ, ਵੀ ਕਈ ਸਾਰੀਆਂ ਬੀਪੀ, ਸ਼ਪੀ। ਐਂਡ ਕੈਰੇਸਟੋਲ, ਇਹ ਸਾਰਾ ਕੁਛ ਵਧੀਆ ਰਹਿੰਦਾ ਆ
ਕ ਜਿਹੜੇ ਓਇਲੀ ਆ ਨਾ ਓਇਲੀ ਖਾਣਾ ਖਾਣ ਨਾਲ ਆਪਾਂ ਨੂੰ ਜਿੱਦਾਂ ਬਹੁਤ ਸਾਰੀ ਪ੍ਰੋਬਲਮ ਦਾ ਜਿਹੜਾ ਮਤਲਬ ਸਾਹਮਣਾ ਕਰਨਾ ਪੈਂਦਾ ਹਨਾ।
ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਬੱਚੇ ਅੱਜ ਕੱਲ੍ਹ ਜ਼ਿਆਦਾ ਬਾਹਰ ਦਾ ਮੰਗਦੇ ਆ। ਆਹ ਅਨਹਲਦੀ ਫੂਡ ਜਿਹੜਾ ਹੁੰਦਾ ਆ
ਹੂੰ
ਪਾਸਤਾ ਹੋ ਗਿਆ, ਪੀਜ਼ਾ ਹੋ ਗਿਆ, ਬਰਗਰਜ਼ ਹੋ, ਗਿਆਏ। ਜਿਹੜੀਆਂ ਸੋਸ ਦੇ ਚ ਵਰਤੀਆਂ ਜਾਂਦੀਆਂ ਨੇ ਤਾਂ ਉਹ ਕਿੰਨਾ ਨੁਕਸਾਨ ਕਰਦੀਆਂ ਨੇ
ਹਾਂਜੀ ਹਾਂਜੀ, ਬਹੁਤ ਜ਼ਿਆਦਾ ਨੁਕਸਾਨ ਕਰਦੇ, ਮੇਰੀ ਗੂੜੀ ਕੀ ਪਰਸੋਂ ਕਹਿ ਰਹੀ ਕਿ ਮਤਲਬ ਛੋਲੇ ਪੂੜੀਆਂ ਬਣਾ ਕੇ ਦੋ ਚਿੱਟੇ ਛੋਲੇ ਹੁੰਦੇ ਨਾ ਜਿਹੜੇ
ਹੂੰ ਹੂੰ ਹੂੰ
ਉਹ ਇੱਕ ਤਾਂ ਹੈਗੀ ਗਰਮੀ ਏ ਤੁਹਾਨੂੰ ਪਤਾ ਏ ਕਿ ਜਿੱਦਾਂ ਰਸੋਈ ਚ ਜਾਣ ਨੂੰ ਦਿਲ ਨੀ ਕਰਦਾ ਆਪਾਂ ਹੁੰਦਾ ਖਾਣਾ ਬਣਾ ਕੇ ਨਾ ਆਪਾਂ ਅੰਦਰ ਲੈ ਜਾਈਏ ਬਸ ਏਸੀ ਵਾਲੇ ਕਮਰੇ ਚ ਜਾ ਕੇ ਆਰਾਮ ਦੇ ਨਾਲ ਬੈਠ ਕੇ ਖਾਣਾ ਖਾਈਏ ਹਨਾ
ਹਾਂ ਤੇ ਜੋ ਈਜ਼ੀ ਈਜ਼ੀ ਜਿਹੜਾ ਸੌਖਾ ਬਣ ਜਾਏ ਉਹ ਬਣ ਜਾ
ਉਹੀ ਜਲਦੀ ਜਲਦੀ ਜਿਹੜਾ ਹੁੰਦਾ ਉਹ ਬਣਾ ਕੇ ਤੇ ਚਲੋ ਹੈਾ ਵਿਹਲੀ ਹੋ ਜਾਗੀ ਕਰ ਕਿਵੇਂ ਮਤਲਬ ਇਹਨੂੰ ਆਲਾ ਟਾਲੇ ਜਿਹਾ ਕਰਦੀ ਰਹੀਗੀ ਚਲੋ ਕੋਈ ਨੀ ਤੈਨੂੰ ਕੱਲ ਬਣਾ ਦੂੰਗੀ ਪਰਸੋਂ ਬਣਾ ਦੂੰਗੀ ਏਦਾਂ ਹੀ ਟਾਲ ਜੇ ਦਿੱਤਾ ਉਹਨੂੰ ਹਲੇ ਤੇ ਹਲੇ ਤੱਕ ਉਹਨੂੰ ਮਤਲਬ ਦਿਮਾਗ ਚ ਨਿਕਲ ਗਿਆ ਹੁਣ ਫੇਰ ਜਦੋਂ ਉਹਦੇ ਮਾਇੰਡ ਚ ਆਇਆ ਨਾ ਫ਼ੇਰ ਉਹਨੇ ਮੈਨੂੰ ਉਹ ਮੈਂ ਜ਼ਿਆਦਾ ਮੈਂ ਤਾਂ ਉਹਨੂੰ ਮਤਲਬ ਹਟਾਇਆ ਇਸ ਤ ਮਤਲਬ ਕਿ ਨਾ ਖਾਵੇ ਕਿਉਂਕਿ ਇਹਦੇ ਨੁਕਸਾਨ ਈ ਐ ਕੋਈ ਬੈਨੀਫਿਟ ਤਾਂ ਹੈ ਨੀ ਇਹਦਾ ਹਨਾ
ਹੂੰ ਬਟ ਇਹ ਆ ਕਿ ਸਮਦੇ ਘਰ ਬਣੀ ਹੋਣ ਦੇਖੋ ਜਿਵੇਂ ਆਪਾਂ ਬਾਹਰੋਂ ਕਰਵਾਉਂਦੇ ਹਾਂ ਹੁਣ ਜਿਵੇਂ ਅਹ ਪਾਸਤਾ ਮੰਗਦੀ ਆ ਨਾ ਮੇਰੀ ਬੇਟੀ ਤਾਂ ਪਾਸਤਾ ਨਾ ਹੁੰਦਾ ਆ ਹੁੰਦੀਆਂ ਵਿੱਚ ਬਾਹਰ ਪਈਆਂ ਤੇ ਉਹ ਮੈਦੇ ਦਾ ਹੁੰਦਾ ਹੈ ਜਿਹੜੀ ਮੈਕਰੋਨੀ ਹ ਨਾ ਮੈਕਰੋਨੀ ਸੂਜੀ ਪਾਸਤਾ ਵੀ ਆ ਜਾਂਦਾ ਸੂਜੀ ਦਾ ਸੂਜੀ ਦੀ ਮੈਂਕਰੋਨੀ ਲਿਆ ਕੇ ਤਾਂ ਮੈਂ ਇਹਨੂੰ ਇਹੀ ਟਰਾਈ ਕਰਦੀ ਹਾਂ ਕਿ ਘਰੇ ਬਣਾ ਕੇ ਦੇਵਾਂ ਘਰੇ ਬਣਾ ਕੇ ਜਿਹੜੇ ਚੀਜ਼ ਨਾਲ ਮੈਂ ਕਾਫ਼ੀ ਸਾਰੀ ਮਲਾਈ ਯੂਜ ਕਰਦੀ ਹਾਂ ਨਾ ਤੇ ਉਹ ਕਰੀਮੀ ਹੋ ਜਾਂਦਾ ਹੈ
ਅੱਛਾ ਜੀ
ਮਲਾਈ ਨਾਲ ਤੇ ਜਿਹੜੇ ਵਿੱਚ ਸੋਸ ਜ਼ਿਆਦਾ ਸੋਸ ਮੈਂ ਪਾਓ ਤੇ ਟਮਾਟਰ ਟਮਾਟਰਾਂ ਦੀ ਪਿਊਰੀ ਕਿੰਨੀ ਸਾਰੀ ਪਿਆ ਉਹ ਇੱਕ ਤਰੀਕਾ ਹੋ ਜਾਂਦਾ ਆ ਕਿ ਉਹ ਫਿਰ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਇੱਕ ਪ੍ਰੋਸੈਸ ਹੁੰਦਾ ਕਿ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਆਪਾਂਨੂੰ ਅ ਸੋਸ ਨੂੰ ਪਕਾਣਾ ਫਿਰ ਇੱਕ ਚਮਚ ਟਮੈਟੋ ਕੈਚਅਪ ਤੇ ਇੱਕ ਚਮਚ ਪੀਜ਼ਾ ਪਾਸਤਾ ਸੋਸ ਫਲੇਵਰ ਵਾਸਤੇ ਬਸ ਤੇ ਉਹਦਾ ਸਵਾਦ ਆ ਜ ਵਿੱਚ
ਅੱਛਾ ਇਹ ਮਤਲਬ ਸੂਜੀ ਦੀ ਬਣਦੀ ਹੈ ਮਕਰੋਨੀ
ਸੂਜੀ ਦੀ ਮੈਕਰੋਨੀ ਮਿਲ ਜਾਂਦੀ ਮਾਰਕੀਟ ਤੋਂ ਸੂਜੀ ਮੈਕਰੋਨੀ ਉਹਨਾ ਨੂੰ ਮਾਰਕ ਦੁਕਾਨ ਵਾਲਿਆਂ ਨੂੰ ਨੋਰਮਲ ਸਾਰੀਆਂ ਦੁਕਾਨਾਂ ਸਾਰੀਆਂ
ਆਮ ਮਿਲਦੀ ਉਹ ਕਿਹੜੀ ਹੁੰਦੀ ਮੈਦੇ ਵਾਲੀ ਹੁੰਦੀ ਏ
ਇੱਕ ਮੈਦਾ ਵੀ ਹੁੰਦਾ ਸਚੀ ਉੱਪਰ ਲਿਖਿਆ ਹੁੰਦਾ ਆ
ਅੱਛਾ ਜੀ
ਉਹ ਤੁਸੀਂ ਪੜ੍ਹ ਲੈਣਾ ਵੀ ਸੂਜੀ ਦੀ ਹੈ ਨਾ ਕਿ ਮੈਂ ਮੈਦੇ ਦੀ ਐ
ਠੀਕ ਹੈ ਜੀ ਠੀਕ
ਉਹ ਫੇਰ ਉਹ ਫੇਿਰ ਨਾ ਜ਼ਿਆਦਾ ਸੋਸ ਵੀ ਨੀ ਯੂਜ ਹੁੰਦੀ ਬੱਚਾ ਖਾ ਵੀ ਲੈਂਦਾ ਮਜੇ ਨਾਲ
ਹਾਂਜੀ ਹਾਂਜੀ
ਤੇ ਇਸ ਨਾਲ ਪਨੀਰ ਪਾ ਦੋ, ਜ਼ਿਆਦਾ ਕਰੀਮੀ ਬਣਾਣੀ ਤੇ ਪਨੀਰ ਕ੍ਰਸ਼ ਕਰਕੇ ਪਾ ਦੋ। ਉਹ ਨਾ ਉਹ ਫੇਰ ਚੀਜ਼ ਦੀ ਥਾਂ ਤੇ ਉਹ ਹੋ ਜਾਂਦਾ ਐ। ਉਹ ਕਰੀਮੀ ਹੋ ਜਾਂਦਾ ਐ। ਉਹ ਮੈਲਟ ਹੋ ਜਾਂਦਾ ਐ।
ਹਾਂਜੀ, ਮੈਂ ਬਣਾ ਕੇ ਦਿੱਤਾ ਸੀ ਪੀਜ਼ਾ ਮੈਦੇ ਦਾ ਤੇ ਉਹਦੇ ਤੇ ਮੈਂ ਮਤਲਬ ਵੈਜੀਟੇਬਲ ਜਿਹੜੀਆਂ ਕੱਟ ਕੇ ਨਾਲ ਥੋੜੇ ਜਿਹੜੇ ਹੁੰਦੇ ਆ ਪਨੀਰ ਹੁਣ ਦਾ ਉਹਨੂੰ ਮਤਲਬ ਉਹ ਕਰਕੇ ਕੱਦੂ ਕਸ਼ ਉੱਪਰ ਰੱਖਤਾ, ਉਹ ਨਾ ਥੋੜਾ ਜਿਹਾ ਜਿਹੜੀ ਮਤਲਬ ਬਣਾਉਣ ਦੇ ਆ ਰੋਟੀ ਜਿਹੀ ਜਦੋਂ ਵੇਲੀ ਦੀ ਨਾ ਆਪਾਂ
ਹਾਂ।
ਮੋਟੀ ਰਹੀ ਤੇ ਉਹਦਾ ਕਰਕੇ ਨਾ ਥੋੜਾ ਜਿਹਾ ਕੱਚਾ ਪੰਣ ਜਿਹਾ ਰਹਿ ਗਿਆ ਸੀ।
ਉਹਦਾ ਵੀ ਇੱਕ ਸੋਲਿਊਸ਼ਨ ਹੈਗਾ। ਤੁਸੀਂ ਕੋਸ਼ਿਸ਼ ਕਰਨੀ ਜਦੋਂ ਆਪਾਂ ਰੋਟੀ ਵੇਲਦੇ ਹਾਂ। ਹਮ ਰੋਟੀ ਥੋੜੀ ਮੋਟੀ ਵੇਲਣੀ ਆ।
ਹਾਂਜੀ-ਹਾਂਜੀ।
ਜਦੋਂ ਆਪਣੀ ਕਣਕ ਦੀ ਰੋਟੀ ਜਦੋਂ ਆਪਾਂ ਆਟ ਆਟਾ ਵੇਲਦੇ ਨਾ ਥੋੜਾ ਹਾਰਡ-ਹਾਰਡ ਗੁੰਣ ਕੇ ਨਾ ਹਾਰਡ ਵਾਲਾ ਤੇ ਉਹਦੇ ਵਿੱਚ ਪੇ ਸਾਰਾ ਫੇਰ ਉਹਨੂੰ ਇੱਕ-ਇੱਕ ਢੋ ਬਣਾ ਕੇ ਰੱਖ ਲੈਣੇ ਆ। ਤੇ ਇੱਕ ਦੂਸਰਾ ਵਿੱਚ ਸਾਰਾ ਕੁਛ ਓਦਾਂ ਹੀ ਜ ਪੀੇਜੇ ਪੀਜ਼ਾ ਪਾਸਤਾ ਸੋਸ ਲਗਾ ਦਿੰਦੇ ਆ ਜਾਂ ਫੇਰ ਵਿੱਚ ਚੀਜ਼ ਕਰਸ਼ ਕਰ ਦਿੰਦੇ ਹਾਂ, ਪਨੀਰ ਸਾਰੀਆਂ ਸਬਜ਼ੀਆਂ ਪਾ ਕੇ ਉੱਪਰੋਂ ਦੁੱਧ ੱਚੇ ਨਾਲ ਕਵਰ ਕਰ ਦੇਣਾ ਆ ਤੇ ਉਹਦੀਆਂ ਜਿਹੜੀਆਂ ਸਬ ਸਾਈਡਾਂ ਨੇ ਉਹ ਬੰਨ ਦੇਣੀਆਂ ਨੇ ਮਤਲਬ ਕਿ ਉਹ ਕਰਕੇ ਤੇ ਦੇਣੀਆਂ ਨੇ, ਤੇ ਥੋੜਾ ਜਿਹਾ ਉਹਦਾ ਉਹ ਥੋੜਾ ਪਤਲਾ ਹੋਜੂਗਾ ਹਾਂ ਵਿੱਚ ਪਿਆਜ ਟਮਾਟਰ ਅ ਸ਼ਿਮਲਾ ਵਿੱਚ ਸਭ ਪਾ ਕੇ
ਉਹ ਬਦਲ ਚਿ ਬਹੁਤ ਟੇਸਟੀ ਬਸ ਗ਼ਲਤੀ ਇਹੀ ਹੋ ਗਈ ਕਿ ਉਹ ਥੋੜ੍ਹੀ ਜਿਹੀ ਟਿੱਕੀ ਜਿਹੜੀ ਐ ਨਾ, ਜਦੋਂ ਰੋਟੀ ਵੇਲੀ ਤੇ ਓਦਾਂ ਕਰਕੇ ਥੋੜਾ ਜਿਹਾ ਫੇਰ ਕੱਚਾ ਪੰਨ ਜਿਹਾ ਲੱਗਾ। ਹਾਂਜੀ ਤੇ ਚਲੋ ਹੁਣ ਏਦਾਂ ਈ ਹਾਂਜੀ, ਏਦਾਂ ਹੀ ਹੁਣ ਟਰਾਈ ਕਰਾਂਗੇ ਹੁਣ ਜਦੋਂ ਬਣਾਇਆ ਨਾ।
ਉਹਨੂੰ ਤੁਸੀਂ ਪਹਿਲਾਂ ਨਾ ਜਿਹੜੀ ਰੋਟੀ ਵੇਲੀ ਆ ਉਹਨੂੰ
ਹਾਂਜੀ।
ਇੱਕ ਕੋਈ ਹਲਕਾ ਜਿਹਾ ਕੱਚਾ ਜਿਹਾ ਸੇਕ ਵੀ ਸਕਦੇ ਹੋ। ਇੱਕ ਸਾਈਡ ਤੋਂ ਨਾ ਇੱਕ ਸਾਈਡ ਤੋਂ ਸੇਕ ਦੋਨਾਂ ਨੇ ਇੱਕ-ਇੱਕ ਸਾਈਡ ਉਹਨੂੰ ਜਿਹੜਾ ਸੈਂਟਰ ਚ ਉੱਥੇ ਰੱਖ ਕੇ ਤੇ ਫਿਰ ਬਾਹਰ ਵਾਲਾ ਬੰਨਾ ਤੇ ਕੀ ਸਕਦੇ ਆ ਨਾ ਆਪਾਂ ਬਾਅਦ ਵਿੱਚ ਤੋ ਕੱਚਾਪਨ ਵੀ ਨੀ ਰਹੇਗਾ।
ਠੀਕ ਐ ਜੀ, ਇੱਕ ਕਹਿ ਕੇ ਨਾ ਮੈਂ ਵੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਦੇਖੀ ਹੋਊ, ਜਿਹੜੀ ਜਿੱਦਾਂ ਬਚੀ ਹੁੰਦੀ ਰਾਤ ਦੀ ਰੋਟੀ ਆਪਣੀ
ਹੂੰ-ਹੂੰ-ਹੂੰ।
ਉਹਦੀ ਕਹਿੰਦੀ ਸੀ ਛੋਟੇ-ਛੋਟੇ ਉਹ ਕੱਟ ਲੋੋ ਲੰਬੇ-ਲੰਬੇ ਜਿੱਦਾਂ ਨਿਊਡਲ ਹੁੰਦੇ ਨਾ, ਨਿਊਡਲ ਬਣਾਉਣ ਵਾਸਤੇ, ਉਹ ਵੀ ਮੈਂ ਟਰਾਈ ਕੀਤਾ ਸੀ, ਉਹ ਵੀ ਮਤਲਬ ਬਹੁਤ ਟੇਸਟੀ ਬੰਨੇ ਸੀ।
ਹਾਂ ਸਹੀ ਆ, ਉਹ ਏਦਾਂ ਦੀਆਂ ਚੀਜ਼ਾਂ ਬਣਾ-ਬਣਾ ਕੇ ਨਾ ਬੱਚਿਆਂ ਨੂੰ ਬਾਹਰ ਦਾ ਖਾਣ ਤੋਂ ਆਪਾਂ ਰੋਕ ਸਕਦੇ ਹਾਂ। ਥੋੜਾ ਜਿਹਾ ਪ੍ਰੈਸ਼ਰ ਆ ਜਾਂਦਾ, ਟਾਈਮ ਲੱਗਦਾ ਆ, ਬਣਾਣਾ ਪੈਂਦਾ ਆ।
ਹਾਂਜੀ।
ਪਰ ਬੱਚਿਆਂ ਦੀ ਹੈਲਥ ਨਾਲ ਕੀ ਵੱਕਤ ਪਿਆਰਾ।
ਹਾਂਜੀ-ਹਾਂਜੀ, ਬਿਲਕੁਲ ਜੀ ਠੀਕ। ਹੁਣ ਇਹਨਾਂ ਦੀ ਮਾਮੀ ਐ ਤੇ, ਉਹ ਮਤਲਬ ਉਹਨਾਂ ਨੇ ਆਪਣੇ ਬੇਟੇ ਨੂੰ ਕਦੇ ਵੀ ਬਾਹਰ ਦਾ ਖਾਣਾ ਨੀ ਦਿੱਤਾ। ਤਾਂ ਮਤਲਬ ਘਰ ਹੀ ਸਾਰੇ ਜਿੱਦਾਂ, ਸਮੋਸੇ ਵਗੈਰਾ ਹੋ ਗਏ ਟਿੱਕੀਆਂ
ਹ
ਬਰਗਰ, ਪੀਜ਼ਾ ਵਗੈਰਾ ਮਤਲਬ ਸਾਰਾ ਕੁਝ ਹੀ ਉਹ ਘਰੇ ਹੀ ਬਣਾ ਲੈਂਦੇ ਐ ਤੇ ਹੁਣ ਆਪਾਂ। ਜੇਹੜੇ ਇਹਦੇ ਨਾਨਕੇ ਛੁੱਟੀਆਂ ਚ ਤੇ ਸਾਨੂੰ ਵੀ ਮਤਲਬ ਉਹਨਾਂ ਨੇ ਖਿਲਾਇਆ ਬਹੁਤ ਮਤਲਬ, ਸਭ ਕੁਝ ਬਣਾ ਕੇ। ਬੋਹਤ ਵਧੀ ਇਹ ਜੇ ਲੱਗਾ ਕਿ ਵੇਖਲੋ ਘਰ ਦੇ ਖਾਣਾ ਤੇ ਬਾਹਰ ਦੇ ਖਾਣੇ ਵਿੱਚ ਕਿੰਨਾ ਫ਼ਰਕ ਹੁੰਦਾ, ਹੇਨਾ।
ਬਿਲਕੁਲ, ਔਰ ਆਪਾਂ ਬਾਹਰੋਂ ਜਦੋਂ ਖਾਂਨੇ ਆ ਆਪਾਂ ਦੇਖਦੇ ਹਾਂ, ਵੀ ਆ ਇੰਨੇ ਦਾ ਆ ਮਹਿੰਗਾ ਆ। ਦੁਬਾਰਾ ਨੀ ਲੈਣਾ, ਘਰ ਆਪਾਂ ਜਿਨਾ ਮਰਜੀ ਰੱਜ ਕੇ ਖਾ ਸਕਦੇ ਆ
ਹਾਂਜੀ, ਰਾੱਜ ਕੇ ਖਾ ਸਕਦੇ ਹਾਂ।
ਹੁਨ ਏਦੀ ਮਾਸੀ ਨੇ ਡੋਨਟ ਬਨਾਏ। ਬਿਨਾਂ ਐਗ ਤੋਂ, ਵੇਜ ਡੋਨਟਸ ਟੇਸਟੀ ਬਨੇ, ਚੋਕਲੇਟ ਓਵਰਲੋਡ ਕਰਕੇ ਬਨਾਏ। ਏਨਾ ਮਜ਼ਾ ਆਇਆ ਖਾਨ ਦਾ।
ਹਾਂਜੀ।
ੳ ਬਲਕ ਐ ਆਪਾਂ ਇੱਕ ਹੀ ਲਵਾਂਗੇ ਨਾ।
ਹਾਂਜੀ, ਹਾਂਜੀ ਨਾਲੇ ਵੇਖੋ ਪਤਾ ਨੀ ਕਿਹੜਾ ਮਤਲਬ ਓਇਲ ਯੂਜ ਕਰਦੇ ਹੇਨਾ। ਉਹਨੂੰ ਢੱਕ ਕੇ ਵੀ ਰੱਖਿਆ ਹੁੰਦਾ, ਕਿ ਓਦਾਂ ਹੀ ਰੱਖਿਆ ਹੁੰਦਾ, ਆਪਾਂ ਥੋੜ੍ਹਾ ਵੇਖਦੇ? ਹੇਨਾ।
ਆਪਾਂ ਨੀ ਵੇਖਦੇ।
ਤੇ ਹਾਂਜੀ, ਜੇਹੜੀ ਬਣੀ ਹੁੰਦੀ ਆ, ਆਪਾਂ ਬਸ ਸਾਨੂੰ ਦੇ ਦੋ ਇਹ ਆਪਾਂ ਲੈ ਲੈਂਨੇ ਆ, ਖਾ ਲੈਂਨੇ ਆ, ਬਸ।
ਹਮ ਅੱਜ, ਕੱਲ ਤਾਂ ਕਿਸੇ ਚੀਜ਼ ਦਾ ਭਰੋਸਾ ਹੀ ਨਹੀਂ ਕੀਤ
ਭਰੋਸਾ ਈ ਨੀ ਆ, ਹ ਤੁਸੀਂ ਆਹ ਵੇਖੋ, ਹੁਣ ਗੋਲ ਗੱਪੇ ਤੇ ਆਪਾਂ ਜਾਈਏ ਇੱਥੇ ਖਾਣ ਮਾਰਕੀਟ ਦੇ ਵਿੱਚ ਤੇ, ਉਹ। ਮਤਲਬ ਬਹੀਏ ਜੇ ਹੁੰਦੇ ਹੈ ਨਾ, ਇਹ ਲੋ ਹੱਥ ਤੇ ਉਹ ਗਲੱ ਪਾਉਂਦੇ ਕੁਛ ਤੇ, ਓਦਾਂ ਗੋਲ ਗੱਪੇ ਖਵਾਈ ਜਾਂਦੇ ਓਦਾਂ ਹੀ। ਖਾਈ ਜਾ ਰਹੇ।
ਕੀ ਪਤ, ਕੀ ਪਤਾ ਉਹ ਹੱਥ ਧੌਦੇਂ ਨਹੀਂ
ਹਾਂਜੀ, ਗੁੜੀਆ ਬਹੁਤ ਮੇਰੀ ਮਤਲਬ ਸ਼ੌਕੀਨ ਹੈ ਗੋਲ ਗੱਪੇ ਖਾਣ ਦੀ, ਜਦੋਂ ਮੈਂ ਵੇਖ ਲਾਂ ਨਾ ਕਿ ਉਹ ਭਾਈ ਮਤ ਮਤਲਬ ਹੱਥ ਜ ਆਪਣਾ ਓਦਾਂ ਹੀ ਉਹਦੇ ਵਿੱਚ, ਕਾਂਜੀ ਦੇ ਵਿੱਚ ਮਿਲਾ ਕੇ ਪਾਉਂਦੇ ਹੈ ਗੋਲ ਗੱਪੇ ਓਦਾਂ ਹੀ ਮ ਹੋਰ ਤਰ੍ਹਾਂ ਹੋ ਜਾਂਦਾ ਮੈਂ ਨੀ ਇਹਨੂੰ ਫੇਰ ਖਾਣ ਦਿੰਦੀ
ਆਹੋ ਰੋਕਣਾ ਚਾਹੀਦਾ ਆ, ਰੋਕਣਾ ਚਾਹੀਦਾ ਆ ਉਹ ਘਰ ਵੀ ਅ ਆਪਾਂ ਇਹ ਸਾਰੀਆਂ ਚੀਜ਼ਾਂ ਘਰ ਵੀ ਤਾਂ, ਟਰਾਈ ਕਰ ਸਕਦੇ ਹਾਂ ਕਿ ਬਣਾਣ ਦੀ ਆ ਆਪਾਂ ਬਣਾ ਸਕਦੇ ਹਾਂ ਮੈਂ ਕਾਂਜੀ, ਕਾਂਜੀ ਤਾਂ ਵਧੀਆ, ਬਣ ਸਕਦੀ ਹੈ ਘਰ
ਹਾਂਜੀ, ਹਾਂਜੀ। ਉਹ ਗੋਲ ਗੱਪੇ ਵਾਲੇ ਵੀ ਮਤਲਬ ਮਿਲਦੇ ਹੈ ਨਾ। ਮਤਲਬ ਬਸ ਆਪ ਉਹਨਾਂ ਨੂੰ ਪਤਾ ਕਰਨਾ ਹੁੰਦੇ, ਹਾਂਜੀ।
ਹਮ।
ਕਾਂਜੀ, ਵਗੈਰਾ ਵੀ ਵਧੀਆ ਬਣਾ ਸਕਦੇ ਪੁਦੀਨਾ ਜਿੱਦਾਂ ਘਰੇ ਹੁੰਦੇ ਏ।
ਹਾਂਜੀ ਤੇ ਨਾਲੇ ਜਿੰਨਾ ਮਰਜ਼ੀ ਰਜ ਕੇ ਖਾਓ ਭਾਵੇਂ ਚਾਰ ਦਿਨ ਖਾਓ
ਉਹੀ ਨਾ।
ਇਹ ਤਾਂ ਹੈ ਤੇ ਤੁਸੀਂ ਹੁਨ ਤਿਆਰੀ ਕਰੋ ਛੋਲੇ ਬਣਾਨ ਦੀ, ਅਹ ਛੋਲੇ ਤੇ ਪੂੜੀਆਂ ਤੇ ਮੈਂ ਆਲੂ ਪੂਰੀਆਂ ਬਨਾਨੀ ਆ
ਠੀਕ ਹੈ ਜੀ, ਠੀਕ।
ਤੇ ਥੋੜੇ ਛੋਲੇ ਏਧਰ ਭੇਜ ਦੇਨਾ, ਮੈਂ ਆਲੂ ਭੇਜ ਦੂਗੀ।
ਠੀਕ ਹੈ ਜੀ, ਜ਼ਰੂਰ ਜੀ ਹਾਂਜੀ, ਹਾਂਜੀ।
ਹਨਾ, ਤੇ ਕਿਉਂਕਿ ਬੱਚੇਆਂ ਦਾ ਹੋਨ, ਛੁੱਟੀਆਂ ਨੇ ਨਾ।
ਹਾਂਜੀ। ਮੈਂ ਕੇਆ ਵੇਖਲਓ ਕੈਂਦੇ ਤੇ, ਪੂੜੀ ਵੀ ਦੇਜਾਂਗੇ ਸੋ਼ਲੇਆਂ ਦੇ ਨਾਲ।
ਬਿਲਕੁਲ।
ਹਾਂਜੀ, ਹਾਂਜੀ।
ਬਿਲਕੁਲ ਭੇਜੇਓ। ਮੇਰਾ ਟਾਈਮ ਬੱਚ ਜੂਗਾ, ਚਲੋ। ਠੀਕ ਐ ਜੀ, ਬੋਤ, ਬੋਤ।
ਓਕੇ ਜੀ, ਠੀਕ।